ਸਤਿ ਸ਼੍ਰੀ ਆਕਾਲ
ਸਤਿ ਸ਼੍ਰੀ ਅਕਾਲ ਜੀ ਹੋਰ ਦੱਸ ਘਰ ਪਰਿਵਾਰ ਵਧੀਆ ਤੁਹਾਡਾ
ਹਾਂਜੀ ਹਾਂਜੀ ਸਭ ਵਧੀਆ ਜੀ ਤੁਹਾ ਤੁਹਾਡਾ ਘਰ ਪਰਿਵਾਰ ਠੀਕ ਹੈ ਜੀ
ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ
ਹਾਂਜੀ ਵਧੀਆ ਜੀ ਕੀ ਕਰਦੇ ਪ ਹੋ ਜੀ ਤੁਸੀਂ
ਬਸ ਜੀ ਮੈਂ ਤੇ ਸੋਸ਼ਲ ਮੀਡੀਆ ਚਲਾ ਰਿਹਾ
ਹਾਂਜੀ ਹਾਂਜੀ ਅੱਜ ਚਲ ਸਭੀ ਸੋਸ਼ਲ ਮੀਡੀਆ ਤੇ ਹੈਗੇ ਨੇ ਹਨ ਅਜਕਲ ਤਾਂ ਬਹੁਤ ਹਾਂਜੀ ਹਾਂਜੀ ਬੋਲੋ
ਮੈਂ ਕਿਹਾਹਾ ਅੱਜ ਕੱਲ ਤਾਂ ਸਾਰਿਆਂ ਦੇ ਹੱਥਾਂ ਮੋਬਾਈਲ ਹੀ ਲੈਗੇ ਨੇ ਜੀ
ਹਾਂਜੀ ਹਾਂਜੀ ਸਭ ਸਹੀ ਗੱਲ ਹੈ ਜੀ ਛੋਟੇ ਤੋਂ ਬੱਚੇ ਤੋਂ ਲੈ ਕੇ ਵੱਡੇ ਕੋਲ ਮੋਬਾਇਲ ਹੈ ਜੀ ਸਭਨ ਨੇ ਆਪਣਾ ਮੋਬਾਇਲ ਨਾਲ ਹੀ ਦਿਨ ਲਗਾਇਆ ਵਾ
ਬਿਲਕੁਲ ਜੀ ਬਿਲਕੁਲ ਮੋਬਾਈਲ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਨਹੀਂ ਆ ਨਾ ਜੀ
ਹਾਂਜੀ ਹਾਂਜੀ ਸਹੀ ਗੱਲ ਹੈ ਜ ਅੱਜ ਕੱਲ ਦੇ ਬਿਨਾਂ ਮੋਬਾਇਲ ਤੋਂ ਤਾਂ ਇਨ ਫੀਲ ਹੁੰਦਾ ਕੁੱ ਹੈ ਹੀ ਨਹੀ
ਹਾਂਜੀ ਹਾਂਜੀ ਉਓਹੀ ਗੱਲ ਆ
ਬਹੁਰ ਤੁਸੀਂ ਕਿਹੜਾ ਸੋਸ਼ਲ ਮੀਡੀਆ ਚਲਾਉਂਦੇ ਹੋ
ਮੈਂ ਤੁ ਜੀ ਦੇਖੋ ਜੀ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਫੇਸ ਯੂਟੀਿਊਬ ਹੋ ਗਿਆ
ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਫੇ ਅੱਜ ਕਲ ਇੰਸਟਾਗ੍ਰਾਮ ਤਾਂ ਬਹੁਤ ਜ਼ਿਆਦਾ ਕੋਮਨ ਹੀ ਹੈ ਜੀ ਅੱਜ ਕਲ ਦੀ ਜਨਰੇਸ਼ਨ ਸਬ ਇੰਸਟਾਗ੍ਰਾਮ ਤੇ ਰ ਸਕੋਲ ਕਰਦੇ ਨੇ ਬੱਚਿਆਂ ਨੂੰ ਵੀ ਬਹੁਤ ਮਜ਼ਾ ਆਉਂਦਾ
ਹਾਂ ਬਿਲਕੁਲ ਜੀ ਬਿਲਕੁਲ ਅੱਜ ਕੱਲ ਰਵਾ ਉਹ ਹੈਗਾ ਨਾ ਜੀ ਟਰੈਂਡ ਬੁਰਾ ਚੱਲ ਗਿਆ ਰਡਸ ਦਾ
ਹਾਂਜੀ ਹਾਂਜੀ ਸਹੀ ਗੱਲ ਜ ਉਧਰ ਹੀ ਸਾਨੂੰ ਟਰੈਂਡ ਦਾ ਪਤਾ ਚਲਦਾ ਕਿਹੜੇ ਕੱੜੇ ਦਾ ਫੈਸ਼ਨ ਆਇਆ ਦਾ ਹੈ ਕਿਸ ਚੀਜ਼ ਦਾ ਫੈਸ਼ਨ ਆ ਜਾਂਦਾ ਹੈ ਬਹੁਤ ਬਹੁਤ ਅੱਛੀ ਅੱ ਚੀਜ਼ਾਂ ਵੀ ਸਿੱਖਣ ਨੂੰ ਮਿਲਦੀਆਂ ਨੇ ਬਸ ਇਹਤ ਤੋਂ ਬਹੁਤ ਕੋਈ ਗ਼ਲਤ ਚੀਜ਼ਾਂ ਵੀ ਨੇ ਕਈ ਚੀਜ਼ਾਂ ਗਲਤ ਇਸਤੇਮਾਲ ਕਰ ਰਹੇ ਨੇ ਗ਼ਲਤ ਵੀਡੀਓ ਪਾ ਰਹੇ ਨੇ ਕਈ ਇਸ ਚੀਜ਼ ਨੂੰ ਇੰਨਾ ਵਧੀਆ ਲੋਕਾਂ ਵਾਸਤੇ ਨੀ ਇੰਸਪੀਰੇਸ਼ਨ ਲੈਕੇ ਆਂਦੇ ਨੇ ਇੰਸਪੀਰੇਸ਼ਨਲ ਵੀਡੀਓ ਬਣਾ ਰਹੇ ਨੇ ਘਰ ਪਰਿਵਾਰ ਬਾਰੇ ਦਿਖਾਉਂਦੇ ਨੇ ਕੋਈ ਪੜ੍ਹਾ ਰਿਹਾ ਓਨਲਾਈਨ ਥਰੂ ਕੋਈ ਇਗਜ਼ਾਮ ਬਾਰੇ ਦੱਸ ਰਿਹਾ ਬਹੁਤ ਪਤਾ ਚੱਲਦਾ ਸਾਨੂੰ ਇਸ ਚੀਜ਼ ਤੋਂ ਨਾ
ਆਹੋ ਤੇ ਬਿਲਕੁਲ ਜੀ ਦੇਖੋ ਜੀ ਫਾਇਦਾ ਵੀ ਕਿੰਨੇ ਹੈਗੇ ਨੇ ਬੰਦਾ ਘਰ ਬੈ ਕੇ ਔਨਲਾਈਨ ਸ਼ੋਪਿੰਗ ਕਰ ਲੈਂਦਾ ਕੁਛ ਵੀ ਖਰੀਦਣਾ ਹੋਵੇ ਔਡਰ ਕਰਨਾ ਹੋਵੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੇ ਅਜ ਗੱਲ ਦੇ ਘਰ ਬੈਠੇ ਤੇ ਮੰਗਵਾ ਲੋ ਜੋ ਤੁਹਾਨੂੰ ਲੋੜ ਹੈ ਤੁਸੀਂ ਕਿਹੜਾ ਕਦੀ ਮੰਗਵਾਇਆ ਜੀ ਓਨਲਾਈਨ ਸ਼ੋਪਿੰਗ ਕੀਤੀ ਹੈ
ਹਾਂਜੀ ਗੀਤੀ ਹੈ ਜੀ
ਅੱਛਾ ਅੱਛਾ ਤੁਸੀਂ ਮੰਗਵਾਦੇ ਰਹਿੰਦੇ ਹੋ ਮਤਲਬ ਨਲਾਈਨ ਸਮਾਨ ਕਿਹੜੇ ਐਪ ਵਗੈਰਾ ਯੂ ਜਦੋਂ ਤੁਸੀ ਔਨਲਾਈਨ ਸ਼ੋਪਿੰਗ ਵਸਤੇ
ਅਗਰ ਖਾਣਾ ਹੋਵੇ ਤੇ ਜਿਵੇਂ ਬਲਿੰਕਟ ਐਪ ਵੀ ਉਹ ਕਰ ਲੈਂਦੇ ਆ ਯੂਜ ਅਗਰ ਜਿੱਦਾਂ
ਵਗੈਰਾ ਆ ਜਾਂਦੀ
ਅਗਰ ਜਿੱਦਾਂ, ਅਗਰ ਜਿੱਦਾਂ ਓਦਾਂ ਹੀ ਕੋਈ ਚੀਜ਼ ਖਰੀਦਣੀ ਆ ਉਹ ਫਲਿਪਕਾਰਟ ਤੋਂ ਆਪਾਂ ਕੁਛ ਵੀ ਦੇਖ ਸਕਦੇ ਆ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ ਨਾ ਬੰਦਾ ਫਲਿੱਪਕਾਰਡ ਟ ਵਗੈਰਾ ਤੋਂ ਫਲਿਪਕਾਰਟ, ਐਮਾਜੋਨ ਦਾ ਇੱਕ ਮਯੰਤਰਾ ਹੋ ਗਿਆ। ਬੜੀ ਰਪੋਟਡ ਬ੍ਰਾਂਡਸ ਨੇ ਬੰਦਾ ਚੀਜ਼ ਮੰਗੋਦਾ ਹ ਸੀ ਉਹ ਨਹੀਂ ਆਉਂਦਾ ਤੇ ਬੰਦੇ ਨੂੰ ਹੁੰਦਾ ਕਿ ਸਹੀ ਆਉਣਗੇ
ਬਿਲਕੁਲ ਜੀ ਬਿਲਕੁਲ
ਹਨਾ ਅਗਰ ਅਸੀਂ ਜਿਵੇਂ ਦੂਸਰੀ ਵਗੈਰਾ ਸ਼ੋਪਿੰਗ ਵਗੈਰਾ ਛੋਟੇ ਮੋਟ ਐਪੂਸ ਕਰਨਾ ਮੀਸ਼ੋ ਸ਼ੋਪ ਉਹ ਤਾਂ ਥੋੜਾਿ ਗੱਧ ਗੱਦੀ ਹੁੰਦਾ ਹੈ ਨਾ ਕਈ ਵਾਰ ਗ਼ਲਤ ਚੀਜ਼ ਵੀ ਆਦ ਜਾਂ ਹੁੰਦੀ ਹੈ ਕੱਪੜੇ ਵਗੈਰਾ ਲੈਣ ਦਾ ਜ਼ਿਆਦਾ ਮਜ਼ਾ ਨਹੀਂ ਆਂਦਾ ਬਾਕੀ ਤੁਸੀਂ ਫੇਸ ਵੋਸ਼ ਕੋਈ ਮੇਕਅਪ ਵਗੈਰਾ ਦਾ ਸਮਾਨ ਲੈਣਾ ਉਹ ਤੁਸੀਂ ਮੰਗਵਾ ਲਓ ਉਹ ਵਧੀਆ ਆਉਂਦਾ
ਹਾਂਜੀ ਹ
ਅੱਜ ਕੱਲ ਤਾਂ ਬੜਾ ਵਧੀਆ ਹੋ ਗਿਆ ਉਹਨਾਂ ਵਾਸਤੇ ਜਿਵੇਂ ਜਿਹੜੇ ਵਰਕ ਕਰਦੇ ਨੇ ਆਫਿਸ ਵਗੈਰਾ ਉਹਨਾਂ ਵਾਸਤੇ ਵਧੀਆ ਹੋ ਗਿਆ।
ਬਿਲਕੁਲ ਜੀ ਬਿਲਕੁਲ, ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈਗਾ ਦੇਖੋ ਜੀ ਹਰ ਚੀਜ਼ ਮਿਲ ਲਿਮਿਟ ਨਾਲ ਲੈਣੀ ਚਾਹੀਦੀ, ਜਿੱਦਾਂ ਉਹ ਹੋ ਗਿਆ ਕੱਪੜਿਆਂ ਦਾ ਕੰਮ, ਕੱਪੜਾ ਹੋ ਗਿਆ ਤੁਸੀਂ ਕੱਪੜਾ ਔਨਲਾਈਨ ਨਹੀਂ ਖਰੀਦ ਸਕਦੇ ਅਗਰ ਤੁਸੀਂ ਔਫਲਾਈਨ ਖਰੀਦੋਗੇ ਤਾਂ ਕਪੜਾ ਤੁਹਾਨੂੰ ਫਾਇਦਾ ਜ਼ਿਆਦਾ ਹੋਏਗਾ ਕਿਉਂਕਿ ਤੁਸੀਂ ਕੱਪੜਾ ਵੀ ਦੇਖੋਗੇ, ਹੋਰ ਪ੍ਰਾਈਜ਼ ਵੀ, ਬਾਰਗਨਿੰਗ ਕਰੋਗੇ ਹਰ ਚੀਜ਼, ਉਹਦੇ ਚ ਕੀ ਹੈਗਾ ਜੀ ਦੇਖੋ ਓਨਲਾਈਨ ਚ ਤੁਹਾਨੂੰ ਦਿਖਾਉਂਦੇ ਕੁਛ ਹੋਰ ਨੇ ਕਈ ਵਾਰ ਆਂਦਾ ਕੁਛ ਹੋਰ ਏ
ਹਾਂਜੀ, ਕੱਪੜ ਵਗੈਰਾ ਤੇ ਬਹੁਤ ਖਰਾਬ ਆਂਦੇ ਨੇੇ, ਜਿਡੇ ਅਸੀਂ ਦੂਸਰੀ ਚੀਜ਼ਾਂ ਮੰਗਾਣੇ ਆ ਨਾ ਘਰ ਦਾ ਕੋਈ ਸਮਾਨ ਹੋ ਗਿਆ। ਡੈਕੋਰੇਸ਼ਨ ਦਾ ਜਾਂ ਕੋਈ ਉਹ ਮੰਗਵਾ ਲਿਆ। ਕੋਈ ਨੇਲਜ਼ ਵਗੈਰਾ ਦਾ ਸਮਾਨ ਹੋ ਗਿਆ ਜਿਵੇਂ ਲੇਡੀਜ਼ ਵਗੈਰਾ ਆਪਣਾ ਕੋਈ ਪ੍ਰੋਡਕਟ ਵਗੈਰਾ ਮੰਗਾਦੀਆਂ ਨੇ, ਜਿਵੇ ਫੇਸ ਵੋਸ਼ ਵਗੈਰਾ ਮੰਗਵਾ ਲੋੋ ਇਹ ਚੀਜ਼ਾਂ ਥੋੜੀ ਸਹੀ ਆਂਦੀਆਂ ਨੇ
ਬਿਲਕੁਲ ਜੀ ਬਿਲਕੁਲ।
ਹੈਨਾ ਜਿਹੜੀ ਦੂਸਰੀ ਕੱਪੜੇ ਹੋਰ ਜੇੜੇ ਸ਼ੂਜ ਵਗੈਰਾ ਦਾ ਹੁੰਦਾ ਐ ਨਾ ਏਹ ਸਾਡੇ ਸਾਈਜ਼ ਕਰਕੇ ਥੋੜਾ ਖਰਾਬ ਹੋ ਜਾਂਦਾ ਐ। ਬਾਕੀ ਤਾਂ ਵਧੀਆ ਰਹਿੰਦਾ।
ਹਾ ਪਤਾ ਕੀ ਏ ਜੀ ਦੇਖੋ ਤੁਸੀਂ ਓਨਲਾਈਨ ਸ਼ੋਪਿੰਗ ਦਾ ਫਾਇਦਾ, ਕਈ ਓਨਲਾਈਨ ਚੀਜ਼ਾਂ ਐਸੀ ਹੈਗੀਆਂ ਨੇ ਜਿਹੜੀ ਸਾਨੂੰ ਲੈ ਕੇ ਫਾਇਦਾ ਵੀ ਹੁੰਂਦਾ, ਕਈ ਚੀਜ਼ਾਂ ਚ ਨਹੀਂ ਫਾਇਦਾ ਹੁੰਦਾ ਔਨਲਾਈਨ ਸ਼ੋਪਿੰਗ
ਹਾਂਜੀ-ਹਾਂਜੀ, ਕਈ ਵਾਰ ਸਾਨੂੰ ਔਨਲਾਈਨ ਕੂਪਨ ਮਿਲ ਜਾਂਦੇ ਨੇ, ਡਿਸਕਾਊਂਟ ਮਿਲ ਜਾਂਦਾ ਨਾ ਹੋਰ ਚ ਬੜਾ ਮਜ਼ਾ ਆਂਦਾ ਵੈਸੇ ਤਾਂ ਓਨਲਾਈਨ ਸ਼ੋਪਿੰਗ ਕਰਨ ਦਾ ਕਈ ਚੀਜ਼ਾਂ ਚ
ਬਿਲਕੁਲ, ਹੁਣ ਤੁਸੀਂ ਆਹ ਦੇਖੋ ਬੰਦਾ ਫੋਨ ਦੇ ਜ਼ਰੀਏ ਕਿੱਥੇ ਵੀ ਜਾ ਸਕਦਾ ਬੰ
ਹਾਂਜੀ, ਤੁਸੀਂ ਕਿਸੇ ਵੀ ਹਾਂ ਜੀ ਦੇਖ ਲੋ ਲੋਕੇਨ ਵਗੈਰਾ ਪਾ ਲੋ। ਤੁਸੀਂ ਤੁਹਾਨੂੰ ਰਸਤੇ ਦਾ ਵੀ ਪਤਾ ਚੱਲ ਜਾਏਗਾ ਕਿ ਜਿੱਥੇ ਮਰਜ਼ ਪਹੁੰਚ ਸਕਦੇ ਹੋ ਤੁਸੀਂ ਕਿਸੇ ਕੋਲ ਪਹੁੰਚਣਾ ਐ। ਪਹਿਲੇ ਤਾਂ ਪੁੱਛ-ਪੁੱਛ ਕੇ ਜਾਣਾ ਪੈਂਦਾ ਹੁੰਦਾ ਸੀ, ਕਈ ਵਾਰ ਬੰਦਾ ਇਨ੍ਹਾਂ-ਇਨ੍ਹਾਂ ਟਾਈਮ ਵੇਸਟ ਹੋ ਜਾਂਦਾ ਸੀ। ਹੁਣ ਟਾਈਮ ਵੇਸਟ ਨਹੀਂ, ਤੁਸੀਂ ਫੋਨ ਦੇ ਉਤੇ ਫੋਨ ਤੇ ਤੁਸੀਂ ਐਪਸ ਇਹੋ ਜਿਹੇ ਨੇ ਤੁਸੀਂ ਆਪਣਾ ਹੋਟਲ ਬੁੱਕ ਕਰ ਸਕਦੇ ਹੋ। ਕਿਧਰੇ ਘੁੰਮਣ ਜਾਣਾ ਏ, ਪਹਿਲਾ ਉਹਦੇ ਬਾਰੇ ਚ ਸਾਰਾ ਸਰਚ ਕਰ ਸਕਦੇ ਔ। ਕਿ ਆਪਾਂ ਇੱਥੇ ਤੇ ਕੀ- ਕੀ ਕਰ ਸਕਦੇ ਆ, ਕੀ ਨਈ ਕਰ ਸਕਦੇ, ਜਗਾ ਵਧੀਆ ਵੀ ਐ ਜਾਂ ਨਹੀਂ ਐ। ਗੂਗਲ ਦੇ ਥਰੂ ਸਾਨੂੰ ਕਿੰਨਾ ਕੁਛ ਪਤਾ ਚੱਲ ਜਾਂਦਾ ਨਾ
ਬਿਲਕੁਲ ਜੀ ਬਿਲਕੁਲ ਪਤਾ ਕੀ ਹੈ ਅੱਜ ਕੱਲ ਵੇਖੋ ਸੋਸ਼ਲ ਮੀਡੀਆ ਨੇ ਕਮਾਈ ਦਾ ਸਾਧਨ ਵੀ ਏਨਾ ਨੂੰ ਦਿੱਤਾ ਦਾ ਐ।
ਹਾਂ ਹਾਂਜੀ ਕਈ ਇੰਨੇ ਆਪਣੇ ਚੈਨਲ ਵਗੈਰਾ ਯੂਟਿਊਬ ਚੈਨਲ ਤੇ ਕਈ ਜਿਵੇਂ ਇਨੇ ਵੱਡੇ-ਵਡੇ ਟੀਚਰਸ ਨੇ ਪੜਾਂਦੇ ਨੇ ਔਰ ਕਈ ਆਪਣੇ ਵਲੋਗ ਵਗੈਰਾ ਬਣਾਦੇ ਨੇ ਬਲੋਗਿੰਗ ਕਰਦੇ ਨੇ। ਇਹ ਕਿੰਨਾ ਪੈਸਾ ਕਮਾ ਰਹੇ ਨੇਂ? ਸਾਡੇ ਇਥੇ ਯੂਟਿਊਬਰ ਇਨੇੰ, ਇੰਨੇਂ ਔਰ ਇੰਸਟਾਗ੍ਰਾਮ ਤੇ ਵੀ ਕਈ ਵੀਡੀਓਜ਼ ਬਣਾ ਕੇ ਫੋਲੋਵਰਸ ਆਪਣੇ ਬਣਾਵੇ ਉਹ ਵੀ ਇਹ ਬੜਾ ਪੈਸਾ ਕਮਾ ਰਹੇ ਨੇਂ।
ਘਰ ਬਹਿ ਕੇ ਕੰਮ ਕਰ ਰਹੇ ਨੇਂ ਅਗਲੇ, ਕੁਝ ਕਰਨ ਦੀ ਲੋੜ ਹੀ ਨਹੀਂ ਏ। ਫੋਨ ਦਾ ਇੰਨੀ ਪਾਵਰ ਆ ਗਈ ਐ। ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈਗੀ ਐ ਜੀ।
ਸਹੀ ਗੱਲ ਐ ਜੀ ਬਿਲਕੁਲ, ਹਰ ਮਤਲਬ ਅਗਰ ਤੁਹਾਡੇ ਅੰਦਰ ਦਿਮਾਗ ਏ ਤੁਹਾਡੇ ਕੋਲ ਇੱਕ ਫੋਨ ਔਰ ਤੁਸੀਂ ਥੋੜਾ ਆਪਣਾ ਮਿਹਨਤ ਕਰਨਾ ਚਾਹਦੇ ਹੋ। ਤੁਸੀਂ ਪੈਸਾ ਕਮਾ ਸਕਦੇ ਹੋ। ਅੱਜ-ਕੱਲ੍ਹ ਦੇ ਟਾਈਮ ਚ
ਉਹੀ ਤੇ ਗੱਲ ਏ ਨਾ ਬਿਲਕੁਲ ਵੀ ਮਿਹਨਤ ਐ।
ਛੋਟੇ-ਛੋਟੇ ਬਿਜ਼ਨਸ ਹੁੰਦੇ ਨੇ ਲੋਕੀਂ ਆਪਣੇ ਫੋਨਾਂ ਤੇ ਪਾਈ ਜਾ ਰਹੇ ਨੇ। ਜਿਵੇਂ ਡੈਕੋਰੇਸ਼ਨ ਐ, ਗਿਫਟ ਵਗੈਰਾ ਹੈਪਰ ਹੋ ਗਏ, ਫਾਇਲ ਡੈਕੋਰੇਸ਼ਨ ਦਾ ਕੰਮ ਹੋ ਗਿਆ। ਹੋਰ ਕੋਈ ਚੀਜ਼ਾਂ ਸੇਲ ਕਰਨੀਆਂ ਨੇ ਘਰ ਬੈਠ ਕੇ, ਆਪਣੇ ਕਲੋਥਿੰਗ ਦਾ, ਕੱਪੜੇ ਵਗੈਰਾ ਸੇਲ ਕਰਨੇ ਬੜਾ ਵਧੀਆ ਵੀ ਹੋ ਗਿਆ। ਕਈ ਇਹਨਾਂ ਕਈ ਲੋਕਾਂ ਦੇ ਇਹਨਾਂ ਤੋਂ ਇੰਨੇ ਵੱਡੇ- ਵੱਡੇ ਬਿਜ਼ਨਸ ਵੀ ਚੱਲ ਗਏ ਨੇ।
ਬਿਲਕੁਲ ਜੀ ਬਿਲਕੁਲ।
ਹੁਣ ਜਿਵੇਂ ਸਾਡੇ ਵੀ, ਹਾਂਜੀ ਹਾਂਜੀ।
ਦੇਖੋ ਜੀ, ਸੋਸ਼ਲ ਮੀਡੀਆ ਚ ਪਾਵਰ ਹੈਗੀ ਏ ਨਾਂ ਅਗਰ ਇੱਕ ਵਾਰੀ ਉਹ ਮਸ਼ਹੂਰ ਕਰਦੇ ਨਾਂ ਚੀਜ਼ ਤੇ ਬੰਦਾ ਕਾਮ, ਪੂਰਾ ਏਦਾਂ ਕਾਮਯਾਬ ਹੋ ਜਾਂਦਾ।
ਹਾਂਜੀ ਹਾਂਜੀ ਬੰਦਾ ਫੇਮਸ ਹੋ ਜਾਂਦਾ ਜੀ, ਬਹੁਤ ਬਿਲਕੁਲ ਸਹੀ ਗੱਲ ਐ ਜੀ। ਵਢਾਉਂਦੇ ਕਿ ਅੱਛੀ ਚੀਜ਼ਾਂ ਪਾਓ, ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕੀ ਅਟਰ੍ਰੈਕਟ ਹੋਣ। ਤੁਸੀਂ ਆਪਣਾ ਬਿਜਨਸ ਚਲਾ ਸਕਦੇ ਹੋ ਇਨਕਮ ਜਨਰੇਟ ਕਰ ਸਕਦੇਔ। ਹੋਰ ਵੀ ਬਹੁਤ ਕੁੱਛ ਐ ਇੰਟਰਟੇਨਮੈਂਟ ਵੀ ਹੁੰਦੀ ਐ। ਬਹੁਤ ਮਜ਼ਾ ਵੀ ਆਂਦਾ ਇਸ ਚੀਜ਼ ਦਾ, ਬਹੁਤ ਫਾਇਦਾ ਵੀ ਹੈਗਾ ਜਿਵੇਂ ਹੁਣ ਅੱਜ-ਕੱਲ ਬੱਚੇ ਯੂਜ ਕਰਦੇ ਪਏ ਨੇ ਚੈਟ ਜੀ ਪੀ ਟੀ ਐਪ ਕਿੰਨਾ ਵਧੀਆ ਤੁਸੀਂ ਉਹਦੇ ਕੋਲ ਜੋ ਮਰਜ਼ੀ ਪੁੱਛਿਓ ਤੁਹਾਨੂੰ ਸਭ ਕੁੱਛ ਦੱਸੀ ਜਾਏਗਾ।
ਹੁਣ ਤੁਸੀਂ ਇਹ ਵੇਖੋ ਅੱਜ ਕੱਲ ਦੇ ਘਰ ਜੇ ਬੰਦਾ ਔਨਲਾਈਨ ਹੀ ਬਿਜਲੀ ਦਾ ਬਿੱਲ ਬੁੱਕ ਕਰ ਲੈਂਦਾ ਟਿਕਟ ਕਿੱਥੇ ਦੀ
ਬਿਲਕੁਲ ਸਹੀ ਗੱਲ ਐ, ਆਪਣੇ ਫੋਨ ਤੇ ਈ ਬੈਂਕ ਕਿੰਗ ਹੋ ਗਿਆ, ਬੈਂਕ ਦਾ ਕੋਈ ਕੰਮ ਕਰਨਾ ਉਹ ਵੀ ਔਨਲਾਈਨ ਹੋ ਜਾਂਦਾ। ਟਿਕਟ ਬੁੱਕ ਕਰਾ ਲਈ ਬਿੱਲ ਭਰ ਤਾ ਕੋਈ ਜਿਵੇਂ ਕੋਈ ਸਰਵਿਸ ਲੈਣੀ ਏ ਉਹਨੂੰ ਬੁੱਕ ਕਰਤਾ, ਹੋਟਲ ਬੁੱਕ ਕਰਲੇ। ਬਹੁਤ ਸ
ਅਗਰ ਸਿਲੰਡਰ ਲੈਣਾ ਹੋਵੇ ਤਾਂ ਵੀ ਬੁੱਕ ਕਰ ਸਕਣੇ ਆਂ ਅਸੀਂ
ਹਾਂ ਜਿਵੇਂ ਅੱਜ-ਕੱਲ ਸਿਲੰਡਰ ਅਤੇ ਸਭ ਸਬ ਚੀਜ਼ਾਂ ਔਨਲਾਈਨ ਹੀ ਹੋ ਗਈਆਂ ਨੇਂ, ਜੀ ਬਿਲਕੁਲ ਸਹੀ ਗੱਲ ਐ। ਤੁਸੀਂ ਆਪਣੇ ਡਾਕੂਮੈਂਟਸ ਅੱਜ-ਕਲ ਜਿਵੇਂ ਡਿਜੀਲੋਕਰ ਹੈਗਾ, ਤੁਸੀਂ ਆਪਣੇ ਡਾਕੂਮੈਂਟ ਵੀ ਰੱਖ ਸਕਦੇ ਔ। ਤੁਹਾਨੂੰ ਆਪਣੇ ਨਾਲ ਹਰ ਟਾਈਮ ਡਾਕੂਮੈਂਟ ਵੀ ਲੈਕੇ ਜਾਣ ਦੀ ਲੋੜ ਨਹੀਂ ਐ।
ਆਂ ਉਹ ਤੇ ਬਿਲਕੁਲ ਸਹੀ ਗੱਲ ਐ ਜੀ।
ਹੁਣ ਜੇ ਤੁਹਾਡੀ ਕਾਪੀ ਹੋਏਗੀ ਜੀ ਬਸ ਉਹੀਓ ਤੁਸੀਂ ਦਿਖਾ ਦੋ। ਬਸ ਠੀਕ ਐ, ਫਿਰ ਇਸ ਨਾਲ ਸਾਰੇ ਡਾਕੂਮੈਂਟ ਵਗੈਰਾ ਵੀ ਨੇ ਘੁਮ ਘੁੰਮਦੇ।
ਖੂਬ ਫਾਇਦਾ ਜੀ ਸੋਸ਼ਲ ਮੀਡੀਆ ਦਾ ਤੇ
ਹੁਣ ਅੱਜ-ਕੱਲ ਜਿਵੇਂ ਪਹਿਲੇ ਕੀ ਹੁੰਦਾ ਹੁੰਦਾ ਸੀ ਪਹਿਲੇ ਅਸੀਂ ਬੈਂਕ ਵਿੱਚ ਜਾਂਦੇ ਸੀ। ਪੈਸੇ ਜਮਾ ਕਰਾਣੇ। ਪੈਸੇ ਨਿਕਲਵਾਣੇ ਕਈ ਵਾਰੀ ਇੰਨੀ ਲੰਬੀ-ਲੰਬੀ ਲਾਈਨਾਂ ਹੁੰਦੀਆਂ ਸੀ, ਸਾਨੂੰ ਕਿੰਨੀ ਦੇਰ ਅਸਤੇ ਖੜਾ ਹੋਣਾ ਪੈਂਦਾ ਸੀ। ਪਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਆਇਆ? ਏ ਟੀਐਮ ਆਇਆ, ਚਲੋ ਇੱਕ ਏ ਟੀਐਮ ਕਾਰਡ ਮਿਲ ਗਿਆ। ਅਗਰ ਤੁਸੀਂ ਪੱਚੀ ਹਜ਼ਾਰ ਜਾਂ ਵੀਹ ਹਜ਼ਾਰ ਤੋਂ ਕੋਈ ਪੇਮੈਂਟ ਨਿਕਲਵਾਣੀ, ਤੁਸੀਂ ਏਟੀਐਮ ਦੇ ਜ਼ਰੀਏ ਨਿਕਲਵਾ ਸਕਦੇ ਔ। ਜ਼ਿਆਦਾ ਜਿਆਦਾ ਵੱਡੀ ਪੇਮੈਂਟ ਹੁੰਦੀ ਸੀ, ਚਲੋ ਬੈਂਕ ਜਾਣਾ ਹੀ ਪੈਂਦਾ ਐ। ਫਿਰ ਕੀ ਆਇਆ ਪਹਿਲਾਂ ਤਾਂ ਏਟੀਐਮ ਆਇਆ, ਫਿਰ ਸਾਡਾ ਕੀ ਆ ਗਿਆ ਗੂਗਲ ਪੇ, ਯੂ ਪੀ ਆਈ ਆ ਗਿਆ। ਇਹਨਾਂ ਨਾਲ ਹੋਰ ਵਧੀਆ ਹੋ ਗਿਆ ਬੰਦਾ ਕਿੱਥੇ ਬੈਠ ਕੇ ਵੀ ਕਿਸੇ ਨੂੰ ਪੈਸੇ ਪਾ ਸਕਦਾ, ਅਗਰ ਕਿਸੇ ਨੂੰ ਐਮਰਜੈਂਸੀ ਨੀਡ ਵੀ ਐ ਨਾਂ ਕਈ ਵਾਰ ਕਿਸੇ ਨੂੰ ਜਰੂਰਤ ਪੈ ਗਈ ਬੰਦਾ ਉਹਨੂੰ ਵੀ ਪਾ ਲੈਂਦਾ, ਜਿਵੇਂ ਕਈ ਵਾਰ ਸਾਨੂੰ ਆ ਜਾਂਦਾ ਯਾਰ ਪਾ ਦੇ ਇਤਨੇਂ ਪੈਸੇ ਮੈਂ ਤੇਰੇ ਕੋ ਆਕੇ ਦੇਤਾ ਹੂੰ, ਕਈ ਵਾਰ ਸਾਨੂੰ ਕਰਾਣੇ ਪੈ ਜਾਂਦੇ ਨੇਂ ਤੇ ਹਨਾਂ ਕਿੰਨਾ ਫਾਇਦਾ ਫਿਰ ਚਲੋ, ਪਹਿਲੇ ਆਇਆ ਏਟੀਐਮ, ਫਿਰ ਆਇਆ ਯੂ ਪੀ ਆਈ। ਕਿੰਨੀ ਜ਼ਿਆਦਾ ਮਤਲਬ ਟੈਕਨੋਲੋਜੀ ਆਈ ਹੁਣ ਕੀ ਹੋ ਗਿਆ, ਹੁਣ ਤੁਹਾਨੂੰ ਏ ਟੀ ਐਮ ਕਾਰਡ ਰੱਖਣ ਦੀ ਵੀ ਲੋੜ ਨੀਂ ਐ, ਏਟੀਐਮ ਦੇ ਅੰਦਰ ਜਾਓ। ਆਪਣੇ ਫੋਨ ਦਾ ਯੂਪੀ ਆਈ ਪਾਓ, ਔਰ ਤੁਸੀਂ ਪੈਸੇ ਨਿਕਲਵਾ ਸਕਦੇ ਔ। ਜੀ ਏ ਟੀਐਮ ਕਾਰਡ ਘੁੰਮਣ ਦਾ ਬੜਾ ਖਤ ਹੈ ਨਾ ਕਿ ਘੁੰਮ ਜਾਂਦੇ ਨੇ। ਫਿਰ ਉਹਦਾ ਬੜਾ ਹੋ ਜਾਂਦਾ ਕਿ ਕੋਈ ਸਾਡੇ ਪੈਸੇ ਨਾ ਨਿਕਲਵਾ ਲਏ। ਕਈ ਵਾਰ ਚੋਰੀ ਹੋ ਜਾਂਦੇ ਨੇ ਸਾਡੇ ਡਾਕੂਮੈਂਟਸ।
ਬਿਲਕੁਲ ਜੀ ਬਿਲਕੁਲ। ਬੁਲ ਸਹੀ ਗੱਲ
ਹਨਾ ਹੁਣ ਤੇ ਵਧੀਆ ਸਿਸਟਮ ਹੋ ਗਿਆ ਨਾਂ, ਅੱਜ-ਕਲ ਤਾਂ ਇੱਕ ਹੋਰ ਸਿਸਟਮ ਹੈ ਜੀ, ਫੋਨ ਅੰਦਰ ਯੂ ਪੀ ਆਈ ਹੁੰਦਾ। ਉਹਨੂੰ ਤੁਸੀਂ ਨਾਂ ਜਿਵੇਂ ਕਿਸੇ ਦੀ ਮਸ਼ੀਨਾਉਂਦੇ ਆ ਏਟੀਐਮ ਕਾਰਡ ਵਾਲੀਆਂ ਰ ਉਦੋਂ ਤੁਸੀਂ ਆਪਣਾ ਯੂ ਪੀ ਆਈ ਬਸ ਟੈਪ ਕਰਨਾ, ਜਿਵੇਂ ਤੁਸੀਂ ਟੈਪ ਕਰੋਗੇ ਨਾਲ ਤੁਹਾਡੀ ਟਰਾਂਜੈਕਸ਼ਨ ਹੋ ਜੂਗੀ ਤੁਹਾਂਨੂੰ ਏਟੀਐਮ ਕਾਰਡ ਰੱਖਣ ਦੀ ਵੀ ਲੋੜ ਨੀਂ
ਅੱਛਾ ਅੱਛਾ, ਟੈਕਨੋਲੋਜੀ ਵਿੱਚ ਪਾਵਰ ਹੈਗੀ ਐ ਨਾਂ ਜੀ।
ਬਹੁਤ ਟੈਕਨੋਲੋਜੀ ਬਹੁਤ ਵਧੀਆ ਹੋ ਗਈ ਐ, ਸਾਡੇ ਇੱਥੇ ਕਾਫੀ ਗਰੋ ਵੀ ਕਰ ਰਿਆ ਵੈਸ ਇਥੇ ਬੈਂਕਿੰਗ ਸੈਕਟਰ ਵਿੱਚ ਤਾਂ ਬਹੁਤ ਗਰੋਥ ਹੋਈ ਐ ਇਸ ਚੀਜ਼ ਦੀ।
ਬਿਲਕੁਲ ਜੀ ਬਿਲਕੁਲ, ਗਰੋਥ ਹੋਏਗੀ ਤਾਂ ਹੀ ਥੋੜੀ ਤਰੱਕੀ ਹੋਗੀ ਨਾਂ ਜੀ ਇੰਡੀਆ ਦੀ।
ਹਾਂਜੀ- ਹਾਂਜੀ ਸਹੀ ਗੱਲ ਹੈ ਜੀ ਬਿਲਕੁਲ, ਤੁਹਾਡਾ ਕਿਹੜੇ -ਕਿਹੜੇ ਬੈਂਕ ਚ' ਤੁਸੀਂ ਅਕਾਊਂਟ
ਮੇਰਾ ਹੈਗਾ ਜੀ। ਪੰਜਾਬ ਐਲ ਬੈਂਕ।
ਹਾਂਜੀ, ਚਲੋ ਵਧੀਆ ਜੀ, ਸਰ ਉਹ ਵੀ ਬੈਂਕ ਗੌਰਰਮੈਂਟ ਬੈਂਕ ਹੈਗਾ। ਅੱਛਾ ਬੈਂਕ। ਹਾਂਜੀ -ਹਾਂਜੀ।
ਹੋਰ ਤੁਸੀਂ ਦੱਸੋ ਤੁਸੀਂ ਕਿਹੜੇ ਬੈਕ ਚ' ਪਵਾਇਆ।
ਮੇਰਾ ਵੀ ਇਹੀ ਹੈਗਾ। ਮੇਰਾ ਪੰਜਾਬ ਹੈ ਨੈਸ਼ਨਲ ਵਿੱਚ ਹੈਗਾ ਜੀ। ਬਹੁਤ ਅੱਛਾ ਹੈ ਜੀ, ਉਹ ਵੀ ਬੈਂਕ ਵੀ ਸਰਵਿਸਿਸ ਬਹੁਤ ਅੱਛੀਆਂ ਨੇ। ਸਭ ਤੋਂ ਵੱਡੀ ਗੱਲ ਜ਼ਿਆਦਾ ਪੈਸੇ ਨੀ ਕੱਦੇ ਜਿਵੇਂ ਐਸ ਬੀ ਆਈ ਹੋ ਗਿਆ, ਐਚ ਡੀ ਐਫ ਸੀ ਹੋ ਗਿਆ ਨਾ। ਇਹਨਾਂ ਦੇ ਇਹਨਾਂ ਦੇ ਨਾ ਪੈਸੇ ਬੜੇ ਕੱਟਦੇ ਨੇ। ਜਿਵੇਂ ਅਸੀਂ ਕੋਈ ਸਰਵਿਸ
ਹਾਂਜੀ- ਹਾਂਜੀ ਚਲੋ।
ਇਹਨਾਂ ਚ' ਤਾਂ ਮਿਨੀਮਮ ਤੁਸੀਂ ਪੰਜ- ਪੰਜ ਹਜ਼ਾਰ ਬੈਲੈਂਸ ਰੱਖਣਾ ਵੀ ਬੜਾ ਜ਼ਰੂਰੀ ਹੋ ਗਿਆ ਜਿਹੜੇ ਵੱਡੇ ਬੈਂਕ ਨੇ। ਅਤੇ ਛੋਟੇ ਬੈਂਕਾਂ ਵਿੱਚ ਤੁਸੀਂ ਫਿਰ ਵੀ ਦੋ ਹਜ਼ਾਰ ਕੁਛ ਰੱਖਣੇ ਨੇ ਮਿਨੀਮਮ। ਚਲੋ, ਫੇਰ ਤੁਹਾਡੇ ਪੈਸੇ ਨੀ ਕੱਟਣਗੇ। ਤੇ ਹੁਣ ਜਿਹੜਾ ਜਿਹੜੇ ਬੰਦੇ ਕੋਲ ਪੰਜ ਹਜਾਰ ਨੀ ਆ ਜੀ ਉਹ ਪੰਜ ਹਜ਼ਾਰ ਅਕਾਊਂਟ ਚ' ਕਿਵੇਂ ਰੱਖ ਲਏਗਾ ਸੋਚਣ ਦੀ ਗੱਲ ਹੈ ਨਾ। ਇਹ ਵੀ ਬੈਂਕਾਂ ਦੇ ਵਿੱਚ। ਥੋੜਾ ਜਿਹਾ ਵਏ ਹਾਲੇ ਦੋ ਹਜ਼ਾਰ ਤੇ ਚਲੋ, ਹਰ ਕੋਈ ਰੱਖਣ ਦੀ ਕੋਸ਼ਿਸ਼ ਕਰਦਾ ਹੀ ਹੈ। ਚਲੋ, ਇੰਨੇ ਪਏ ਰਹਿਣੇ ਚਾਹੀਦੇ ਨੇ।
ਹਾਂ, ਥੋੜਾ ਉਹਨਾ ਨੂੰ ਦੇਖਣਾ ਚਾਹੀਦਾ ਨਾ। ਥੋੜਾ ਜਿਹੜਾ ਹਮ ਬ
ਹਾਂਜੀ। ਪਰ ਲੋਕੀ ਵੀ ਥੋੜਾ ਨਾ ਇਹ ਕਰਦੇ ਨੇ ਬੈਂਕ ਅਕਾਊਂਟ ਖੁਲਵਾ ਲੈਂਦੇ ਨੇ। ਇਹ ਵੀ ਛੱਡ ਦਿੰਦੇ ਨੇ। ਫਿਰ ਉਹ ਵੀ ਵਿਚਾਰੇ ਜਿੱਥੋਂ ਪੈਸੇ ਉਹਨਾਂ ਨੂੰ ਵੀ ਤਾਂ ਪੈਸਾ ਚਾਹੀਦਾ ਜਿਹਨਾਂ ਨੂੰ ਉਹਨਾਂ ਨੇ ਸਰਲ ਘੁੰਮਾਣਾ। ਕਿਸੇ ਨੂੰ ਪੈਸੇ ਦੇਣੇ ਨੇ, ਕਿਸੇ ਨੂੰ ਲੋਨ ਤੇ ਦੇਣੇ ਨੇ। ਉਸਸੀ ਪੈਸੇ ਨੂੰ ਯੂਜ ਕਰਕੇ ਉਹ, ਆਪਣਾ ਬੈਂਕ ਦਾ ਸਭ ਚਲਾਉਂਦੇ ਨੇ ਸਰ।
ਹਾਂਜੀ। ਉਹ ਤਾਂ ਸਹੀ ਗੱਲ ਹੈ ਜੀ ਬਿਲਕੁਲ ਦਾਦੀ।
ਪਹਿਲੇ ਲਿਮਿਟ ਨਹੀਂ ਹੁੰਦੀ -ਹੰਦੀ ਸੀ। ਹੁਣ ਬੈਂਕਾਂ ਨੇ ਲਿਮਿਟ ਲਾਤੀ। ਕਿ ਤੁਸੀਂ ਹਜ਼ਾਰ ਰੁਪਏ, ਦੋ ਹਜ਼ਾਰੁਪਏ ਰ ਨਹੀਂ ਰੱਖਣੇ। ਹਾਂਜੀ- ਹਾਂਜੀ ਚਲੋ ਠੀਕ ਹੈ ਜੀ।
ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡੇ ਨਾਲ ਗੱਲ ਗੱਲ